ਹੈਲੋ ਭੈਣ ਜੀ ਸਤਿ ਸ੍ਰੀ ਅਕਾਲ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ- ਚਾਲ ਐ? ਹਾਂਜੀ- ਹਾਂਜੀ ਹੋਰ ਕੀ ਕਰ, ਹੋਰ ਸੁਣਾਓ ਕੀ ਕਰਦੇ ਪਏ ਸੀਂ?
ਕੁਛ ਨਹੀਂ ਬਸ ਡਾਇਟ ਫੋਲੋ ਕਰ ਰਹੇ ਅੱਜ ਕੱਲ ਪਤਲੀ ਹਾ, ਮੋਟੀ ਹੋਣ ਦੀ ਕੋਸ਼ਿਸ਼।
ਅੱਛਾ! ਫੇਰ ਕੀ ਡਾਇਟ ਡੋਇਟ ਲੈ ਰਹੇ ਹੋ ਜਿੰਮ ਜਾ ਰਹੇ ਹੋ, ਕੀ ਕਰਦੇ ਪਿਓ?
ਪਹਿਲਾਂ ਤਾਂ ਸਵੇਰੇ ਜਿੰਮ ਜਾਂਦੀ ਆ, ਰੋਜ਼। ਫੇਰ ਆ ਕੇ ਬਣਾਉਣਾ ਸ਼ੇਕ ਕਰਨੀ ਮੰਮੀ ਨੂੰ ਬਣਾ ਦੇ, ਓਟਸ ਪਾ ਕੇ।
ਸਰਗੁਨਾ ਧੋਨੀ,
ਅੱ
ਜਿਨਾ ਨਾ ਖ਼ਰਾਬ ਹੋ ਜਾਂਦੇ ਆ, ਤੋਤੇ। ਅੱਛਾ- ਅੱਛਾ ਫੇਰ ਤੁਸੀਂ ਓਟਸ ਪਾ ਕੇ ਬਨਾਨਾ ਸ਼ੇਕ ਪੀਂਦੇ ਹੋ।
ਤੇ ਫੇਰ ਮੈਂ ਸੋ ਜਾਂਦੀ ਆ।
ਅੱਛਾ। ਅੱਛਾ- ਅੱਛਾ ਜ,
ਫੇਰ ਉਸ ਤੋਂ ਬਾਅਦ ਦੁਪਹਿਰੇ ਰੋਟੀ ਖਾ ਲੈਂਦੇ ਆ। ਫੇਰ
ਇਦਾਂ ਦੀ ਹੂੰ ਅੱਛਾ- ਅੱਛਾ ਠੀਕ।
ਫੇਰ ਉਸ ਤੋਂ ਬਾਅਦ ਰਾ ਦੀ ਰੋਟੀ ਖਾ ਲਈ, ਹੋਰ ਕੁਛ ਨੀ ਹੁੰਦਾ।
ਅੱਛਾ।
ਹੂੰ। ਜਿਨਾ ਖਾ ਸਕਦੇ ਕਹਿਣ ਦਾ ਮਤਲਬ ਓਨਾ ਖਾਓ ਮੋਟੇ ਹੋਣ ਲਈ।
ਪੇ ਓਫ
ਹਾਂ।
ਅੱਛਾ ਤੁਸੀਂ ਪਤਲੇ ਹੈ ਗੇ ਓ। ਅੱਛਾ ਤੇ ਫੇਰ ਤੁਸੀਂ ਦੱਸੋ ਮੈਨੂੰ ਤੁਹਾਨ ਤੇ, ਥੋੜੀ ਨੌਲੇਜ ਹੋ ਗਈ ਹੋਣੀ ਐ, ਤੁਸੀਂ ਮੈਨੂੰ ਦੱਸੋ। ਤੁਸੀਂ ਬਈ ਕਿੰਨਾ ਕੁ ਸਾਨੂੰ ਪਾਣੀ ਲੈਣਾ ਚਾਹੀਦਾ ਵੇ,
ਦਿਨ ' ਚ ਅੱਠ ਗਲਾਸ ਲੈਣੇ ਤਾਂ ਚਾਹੀਦੇ ਪਾਣੀ ਦੇ।
ਅੱਛਾ ਆ-
ਡਾਕਟਰ ਨੇ ਵਿ ਕਿਆ ਅੱਠ ਗਲਾਸ ਪਾਣੀ ਪੀਆ ਕਰੋ। ਤਾਂ ਹੀ ਆਪਾਂ ਹਾਈਡਰੇਟ ਪਰ ਅੱਠ ਗਲਾਸ ਪੀਤੇ ਨੀ ਰਹਿੰਦੇ ਮਸਾ ਚਾਰ ਪੀ ਹੁੰਦੇ ਏ। ਹੁਣ ਤਾਂ ਪੈਣ ਜੀ ਆਪਾਂ ਆਈਸ ਕਰ੍ਰੀਮ ਖਾ ਰਹੇ। ਇੰਨੇ ਦੋ ਮਹੀਨੇ ਹੋ ਗਏ। ਖਾ ਦੀ ਨੀ ਸੀ।
ਅੱਛਾ ਅੱਠ ਗਲਾਸ ਪਾਣੀ ਪੀਣਾ 'ਚ ਤੁਸੀਂ ਕਿੰਨੇ ਪੀ, ਤੁਸੀਂ ਕਿੰਨੇ ਗਲਾਸ ਪੀ ਲੈਂਦੇ ਹੋ ਪਾਣੀ?
ਆਪਾਂ ਚਾਰ ਗਲਾਸ ਤੋਂ ਪੰਜ ਗਲਾਸ ਪੀ ਲੈਂਦੀ ਆਂ ਅੱਠ ਗਲਾਸ ਨੀ ਪੀ ਹੁੰਦੇ।
ਅੱਛਾ-ਅੱਛਾ ਸਹੀ ਗੱਲ ਐ, ਉਹ ਫੇਰ ਡੇਡ ਆਫਰ ਜਾਂਦਾ ਐ ਨਾ, ਇੰਨਾ ਪਾਣੀ ਪੀ ਕੇ ਵੀ। ਬੰਦਾ ਆਫਰ ਜਾਂਦਾ ਐ।
ਹਾਂਜੀ ਭੈਣਜੀ। ਹੋਲ ਸੁਣਾਓ ਤੁਹਾਡੇ ਕੀ ਐ?
ਹਾਂਜੀ?
ਤੁਹਾਡੀ ਕੀ ਡਾਇਟ ਐ?
ਸਾਡੀ ਡਾਇਟ ਭੈਣ ਜੀ ਅਸੀਂ ਕੀ ਡਾਇਟ ਕਰਨੀ ਏ ਹਾਂ ਉਂਝ ਥੋੜੀ ਮੋਟੀ ਮੋਟੀ ਮੈਨੂੰ ਲੱਗਦਾ ਆ ਕਿ ਮੈਂ ਥੋੜੀ ਮੋਟੀ ਹੋ ਗਈ ਆ ਬਸ ਭੈਣ ਜੀ ਸਵੇਰੇ ਉੱਠੀ ਦਾ ਚਾਹ ਪੀ ਵੀ ਦੀਏ ਉਸ ਤੋਂ ਬਾਦ ਆਪਨਾ ਚਾਹ ਪੀ ਕੇ ਉਸ ਤੋਂ ਬਾਦ ਆਪਾਂ ਦੁਪਹਿਰੇ ਨਾਸ਼ਤਾ ਨੀ ਕਰਦੇ ਆਪਾਂ ਫੇਰ ਦੁਪਹਿਰੇ ਰੋਟੀ ਰਖਾਈ ਦੀ ਉਸ ਤੋਂ ਬਾਅਦ ਰਾਤੀ ਵੀ ਟਾਈਮ ਸਿਰ ਰੋਟੀ ਖਾਂ ਲੈਣੇ ਆ ਕੋਈ ਇੰਨੀ ਡਾਇਟ ਸਾਡੀ ਹੈ ਹੀ ਨੀ ਭੈਣਜੀ ਫੇਰ ਵੀ ਪਤਾ ਨੀ ਮੋਟਾਪਾ ਸਾਡੇ ਤੇ ਕਿਉਂ ਹਾਵੀਏ
ਓ ਤਾਂ ਫੇਰ ਹੋ ਹੀ ਜਾਂਦਾ।
ਹਾਂਜੀ, ਹਾਂਜੀ ਭੈਣ ਜੀ। ਹੋਰ ਭੈਣ ਜੀ ਤੁਸੀਂ ਸੁਣਾਓ ਫੇਰ ਤੁਸੀਂ? ਅੱਛਾ ਜਿੰਮ ਤੋਂ ਆ ਕੇ ਫੇਰ ਕੀ ਕਰਦੇ ਹੋ?
ਕੁਛ ਨੀ ਦਾਨ ਵਾਸਤੇ ਆਟਾ ਪਾਇਆ ਸੀ।
ਜੇ ਤੁਹਾਨੂੰ ਡਾਕਟਰ ਨੇ ਦਸ ਗਲਾਸ ਪਾਨੀ ਕੇਹਾ ਨਾ ਭੈਣ ਜੀ ਫੇਰ ਤੁਸੀਂ ਕਮ ਸੇ ਕਮ ਦਸ ਗਲਾਸ ਹੀ ਪੀਆ ਕਰੋ ਹੁਣ ਤੇ ਗਰਮੀ ਵੀ ਚੱਲਦੀ ਪੀਏ ਫਿਰ ਡਹਾ ਡੀਹਾਈਡ੍ਰੇਸ਼ਨ ਹੋ ਜਾਂਦੀ ਏ
ਹਾਂਜੀ ਭੈਣਜੀ।
ਹਾਂ ਇਸ ਕਰਕੇ ਤਾਂ ਕਹਿ ਰਹੀ ਹਾਂ ਮੈਂ ਪਾਨੀ ਜ਼ਿਆਦਾ ਤੋਂ ਜ਼ਿਆਦਾ ਪੀਓ ਜਿੰਨਾ ਜ਼ਿਆਦਾ ਹੋ ਸਕੇ ਪਾਨੀ ਪੀਓ ਤੁਸੀਂ
ਠੀਕ ਐ। ਇੱਕ ਤਾਂ ਪੋਲਿਊਸ਼ਨ ਵੀ ਬੜਾ ਵੱਧ ਗਿਆ ਨਾ ਬਾਰ ਤੇ ਗਰਮੀ ਜ਼ਿਆਦਾ ਲੱਗਦੀ ਆ
ਸਈ ਗੱਲ ਏ ਐ ਪੋਲਿਊਸ਼ਨ ਨੇ ਤਾਂ ਇੰਨੀ ਗਰਮੀ ਕੀਤੀ ਹੋਈ ਆ ਜਿੰਨਾ ਪੋਲਿਊਸ਼ਨ ਵੱਧੀ ਜਾ ਰਿਹਾ ਵੱਧੀ ਜਾ ਰਿਹਾ ਗਰਮੀ ਓਨੀ ਵਦੀ ਜਾ ਰਹੀ ਏ ਪੋਲਿਊਸ਼ਨ ਜਿੰਨਾ ਘੱਟ ਹੋਏਗਾ ਗਰਮੀ ਉਨੀ ਘੱਟ ਘਟ ਹੋ ਏਗੀ ਜਿਵੇਂ, ਜਿਵੇਂ ਪੋਲਿਊਸ਼ਨ ਵੱਧਦਾ ਪਿਆ ਉਝ, ਉਝ ਗਰਮੀ ਵੱਧਦੀ ਪਈ ਆ
ਹਾਂਜੀ ਭੈਣ ਜੀ। ਪਹਿਲਾਂ ਤਾਂ ਬੱਚੇ ਆਊਟਡੋਰ ਗੇਮਸ ਖੇਲ ਲੈਂਦੇ ਸੀਗੇ ਹੁਣ ਤਾਂ ਪੋਲਿਊਸ਼ਨ ਕਾਰਨ ਓ ਵੀ ਨੀ ਖੇਲ ਪਾਂਦੇ ਇੰਡੋਰ ਤਾਂ ਓ ਕੁਛ ਖੇਲਦੇ ਨੀ ਫੋਨ ਫੋਨ ਤੇ ਇੰਡੋਰ ਗੇਮਸ ਹੁੰਦੀਆਂ ਉਨਾਂ ਦੀਆਂ
ਸਈ ਗੱਲ ਆ ਭੈਣ ਜੀ ਪਹਿਲੇ ਬੱਚੇ ਖੇਲਦੇ ਸੀ, ਬਾਰ ਚਲੇ ਗਏ ਖੇਲ ਲਿਆ ਕਬੱਡੀ ਖੇਲ ਲਈ, ਖੋ-ਖੋ ਖੇਲ ਲਈ। ਇਨਾ ਕੁਛ ਹੁੰਦਾ ਸੀ ਬੱਚਿਆਂ ਦੇ ਖੇਲਣ ਵਾਸਤੇ ਹੁਣ ਬੱਚੇ ਕੁਛ ਖੇਲਦੇ ਹੀ ਨੀ ਹੁਣ ਬੱਚੇ ਬਸ ਆਪਣਾ ਅੰਦਰ ਕੰਫਰਟ ਸਮਝਦੇ ਨੇ ਆ ਬਸ ਬਸ ਅਸੀਂ ਘਰ ਦੇ ਅੰਦਰ ਹੀ ਬੈਠੇ ਰਹੀਏ ਅਸੀਂ ਬਾਰ ਨਾ ਨਿਕਲੀਏ ਬਸ ਪਤਾ ਨੀ ਅੱਜ-ਕੱਲ ਬੱਚਿਆਂ ਨੂੰ ਹੋ ਕੀ ਗਿਆ ਵੇ
ਹਾਂਜੀ ਭੈਣ ਜੀ ਏਦਾਂ ਦੇ ਹੀ ਹੁੰਦੇ ਨੇ ਬੱਚੇ
ਹੂੰ।
ਆਪਾਂ ਤਾਂ ਵੀ ਆਊਟ ਡੋਰ ਗੇਮਸ ਖੇਲਦੇ ਸੀ ਸਕੂਲ 'ਚ ਖਲਾਂਦੇ ਆਊਟਡੋਰ ਗੇਮਸ
ਅੱਛਾ, ਅੱਛਾ ਬਹੁਤ ਅੱਛੀ ਗੱਲ ਆ ਭੈਣ ਜੀ ਤੁਸੀਂ ਆਊਟਡੋਰ ਗੇਮ ਖੇਲਦੇ
ਕਿਉਂਕਿ ਸਮਰਸ ਦੇ ਵਿੱਚ ਤਾਂ ਬੜੀ ਜ਼ਿਆਦਾ ਗਰਮੀ ਹੁੰਦੀ ਆ, ਜੋ ਕਿ ਪਲਿਊਸ਼ਨ ਕਾਰਨ ਵੱਧਦੀ ਦੀ ਐ ਇੱਕ ਓ ਪਲਿਊਸਨ ਵੀ ਵਧ। ਕੇਓਕੀ ਓਨੀ ਜਾਦਾ ਗਰਮੀ ਓਨੇ ਜਾਦਾ ਬੰਦੇ।
ਐ ਤੇ ਹੈ, ਜੀਨੀ ਪੋਪਲੇਸ਼ਨ ਵੱਧੇਗੀ ਓਨੇ ਕੰਮ ਵੱਦਣਗੇ, ਕੰਮ ਵੱਦਣਗੇ ਤੇ ਆਪੇ ਪਲਊਸ਼ਨ ਵੱਦੇਗਾ, ਫੈਕ ਫੈਕਟਰੀਜ਼ ਲਗਾਣ ਗੇ ਲੋਕੀ, ਫੈਕਟਰੀਜ਼ ਫੈ ਫੈਕਟਰੀਜ਼ ਕੀ ਹੈ, ਫੈਕਟਰੀਜ਼ ਨਿਰੇ ਪਲਊਸ਼ਨ ਹੈਗੀ ਹੋਰ ਕੀ ਨੇ ਫੈਕਟਰੀਜ਼ ਵੇਚ।
ਜੇ ਫੈਕਟਰੀਜ਼ ਨਾ ਆਈ, ਫਿਰ ਕੰਮ ਵੀ ਨਹੀਂ ਨਾ ਚੱਲ ਸਕਦਾ
ਫੈਕਟਰੀ ਬਗੈਰ ਕੰਮ ਨਈ ਐ, ਓਈਓ ਬੰਦੇ ਭੁੱਖੇ ਮਾਰਨਗੇ
ਏ ਤਾਂ ਗਵਰਮੈਂਟ ਨੂੰ ਕੋਈ ਦੇਖਣਾ ਚਾਈਦਾ, ਓ ਕਰਦੀ ਤਾਂ ਹੈ ਹੱਲ, ਬਾਕੀ ਲੋਕ ਫੋਲੋ ਨਈ ਕਰਦੇ।
ਹਾਂਜੀ-ਹਾਂਜੀ, ਗੌਰਮੈਂਟ ਤਾਂ ਤੇ ਬੋਤ ਕੁਛ ਕਰ ਰੀ ਐ, ਏਸ ਤੋਂ ਰਲੇਟੀਡ ਕੇ ਪਲਊਸ਼ਨ ਘੱਟੇ, ਸਭ ਕੁਛ ਸਈ ਹੋਏ, ਲੇਕੀਨ ਓਈ ਗੱਲ ਹੈਗੀ ਐ ਪਬਲੀਕ ਵੀ ਤੇ ਪਬ ਦਵੀ ਤੇ ਕੋਂਟਰੀਬੇਊਸ਼ਨ ਹੋਣਾ ਚਾਈਦਾ ਨਾ ਵੇਚ ਨਾਲ। ਓ ਤੇ ਕੋਈ ਕੋਟਰਬੇਊਸ਼ਨ ਕਰਕੇ ਨੀ ਰਾਜੀ, ਅੱਜ-ਕੱਲ ਦੀ ਪਬਲੀਕ ਤੇ।
ਹੋਰ ਕੀ ਭੈਣ ਜੀ।
ਬਸ ਭੈਣ ਜੀ
ਧਾਡੇ ਘਰ ਵੋਟਰ ਸਪਲਾਈ ਕੀਵੇਂ ਆਂਦਾ? ਵੋਟਰ ਕੀਵੇਂ ਸਪਲਾਈ ਹੁੰਦੈ ਮੋਟਰ ਤੋ?
ਹਾਂਜੀ-ਹਾਂਜੀ ਮੋਟਰ ਤੋਂ ਵੋਟਰ ਸਪਲਾਈ ਹੁੰਦੈ।
ਅੱਛਾ-ਅੱਛਾ, ਸਾਡੇ ਵੀ ਮੋਟਰ ਤੋਂ ਈ ਹੁੰਦੈ।
ਅੱਜ-ਕੱਲ ਤਾਂ ਮੋਟਰਾਂ ਤੋਂ ਈ ਸਪਲਾਈ ਹੁੰਦਾ, ਪੈਲਾ ਟਾਈਮ ਸੀ ਜਦੋਂ ਜਨਾਨੀਆਂ ਜਾਂਦੀਆਂ ਸੀ, ਘੜੇ ਚੁੱਕ ਕੇ ਸੀਰਾਂ ਤੇ ਰੱਖ ਕੇ ਏਨੀ-ਏਨੀ ਦੂਰ ਜਾਂਦੀਆਂ ਸੀ ਤੇ ਪ ਪਾਣੀ ਭਰ ਕੇ ਲੇਆਦੀਆਂ ਸੀ, ਹੋਨ ਕੀਥੇ ਓ ਵਾਲੇ ਰੀਵਾਜ਼ ਰੈ ਗਏ ਨੇ, ਭੈਣ ਜੀ।
ਹਾਂਜੀ ਭੈਣ ਜੀ ਓ ਤਾਂ ਨੀ ਹੁਨ ਹੈਗਾ ਹੁਨ ਤਾਂ ਬੋਤ ਈ ਔਖਾ ਹੋ ਜੇ ਹੁਨ ਕੇੜਾ ਕੋਈ ਟੀਊਬਵੈਲ ਹੈਗਾ ਐ।
ਹਾਂਜੀ-ਹਾਂਜੀ, ਭੈਣ ਜੀ।
ਹੁਣ ਤਾਂ ਟੀਊਬਵੈੱਲ ਸੀਰਫ ਫਾਰਮੀਂਗ ਦੀ ਹੋਈ ਹੁੰਦੇ ਨੇ, ਜੀਨੇ ਵੀ ਨੇ।
ਹਾਂਜੀ ਸਈ ਗੱਲ ਭੈਣ ਜੀ, ਟੀਊਬਵੈੱਲ ਵਗੈਰਾ ਤਾਂ ਖੇਤਾਂ ਚ ਲੱਗੇ ਹੋਏ ਨੇ ਜੇੜੀ ਸਾਡੀ ਏ ਖੇਤਾ ਨੂੰ ਪਾਣੀ ਦੀਂਦੇ ਨੇ, ਬਸ ਓਈਓ ਟੀਊਬਵੈਲ ਰੈ ਗਏ ਨੇ। ਹੋਰ ਤੇ ਕੀਤੇ ਧੋਆਨੂੰ ਹੁਨ ਟੀਊਬਵੈਲ ਵੀ ਨੀ ਨਜ਼ਰ ਆਣਗੇ ਭੈਣ ਜੀ।
ਹਾਂਜੀ ਭੈਣ ਜੀ। ਹੋਰ ਸੁਣਾਓ ਭੈਣ ਜੀ? ਤੁਸੀਂ ਆਪਣੇ ਸਕੂਲ ਟਾਈਮ ਚ ਕੇੜੀ ਗੇਮਸ ਖੇਡਦੇ ਸੀ?
ਅਸੀਂ ਤੇ ਭੈਣ ਜੀ, ਕਬੱਡੀ ਖੇਲ ਲੈਂਦੇ ਸੀ, ਖੋ-ਖੋ ਖੇਲ ਲੈਂਦੇ ਸੀ ਸਾਡੇ ਟਾਈਮ ਤੇ ਤੇ ਐਈਓ ਗੇਮਸ ਹੁੰਦੀਆਂ ਸੀ।
ਤੁਸੀਂ ਜੀਤੇ ਨੀ ਕੋਈ ਗੇਮ?
ਗੇਮ ਜੀਤੇ ਨਈ ਜੀਤੇ ਜੀਤਣ ਦਾ ਤਾਂ ਹੁਣ ਮੈਨੂੰ ਚੇਤਾ ਈ ਨੀ ਐ ਭੈਣ ਜੀ ਭੋਲ ਭੁੱਲ ਗਈਆਂ ਮੈਂ।
ਅੱਛਾ-ਅੱਛਾ। ਭੈਣ ਜੀ ਮੈਂ ਤਾਂ ਬੜੀ ਜੀਤੀ ਦੀ ਆ ਗੇਮਸ। ਇੰਨਡੋਰ ਗੇਮ ਸੀ ਸਾਡੀ ਤਾਂ।
ਅਛਾ-ਛਾ।
ਡੀਸਟੀਕ, ਡੀਸਟੀਕ ਸਟੇਟ ਦਖ ਤੇ ਦਿੰਦੀ ਆ ਫਿਰ ਸਟੱਡੀਜ਼ ਦੇ ਵਿੱਚ ਧਿਆਨ ਦੇਨਾ ਪਿਆ। ਫੇਰ ਸ਼ਾਂਤ ਹੋ ਗਈ ਗੇਮਜ।
ਅੱਛਾ ਅੱਛਾ ਚਲੋ ਹੁਣ ਸਟਡੀਜ਼ ਵੀ ਜ਼ਰੂਰੀ ਨੇ ਭੈਣ ਜੀ। ਉਹ ਸਭ ਤੋਂ ਜ਼ਿਆਦਾ ਜ਼ਰੂਰੀ ਨੇ।
ਉਹ ਤਾਂ ਹੈ। ਘਰਦਿਆਂ ਨੂੰ ਵਿੱਚ ਕਿਹਾ ਸੀਗਾ ਮੈਂ ਫ੍ਰਰੀ ਆ ਉਹਨਾਂ ਨੇ ਤਾਂ ਵੀ ਨੀ ਪਾਇਆ।
ਬਸ ਹੁਨ ਕੀ ਕਰੀਏ। ਮੇਰੀ ਬੇਟੀ ਵਿੱਚ ਵੱਡੇ ਵਾਲੇ ਯੋਗਾ ਦੇ ਵਿੱਚ ਕੋਂਪੀਟੀਸ਼ਨ ਵਿੱਚ। ਜੀ ਅਸੀਂ ਵੀ ਉਹਨੂੰ ਫੇਰ ਕੀ ਪੜ੍ਹਾਈ ਵੱਲ ਵੀ ਭੇਜਿਆ ਆਪਾਂ।
ਪੇਰੈਂਟਸ ਨੂੰ ਮੰਨ ਲੈਣੀ ਚਾਹੀਦੀ ਹੈ ਭੈਣ ਜੀ।
ਬਸ ਪੇਰੈਂਟਸ ਵੀ ਕੀ ਕਰਨ ਪੇਰੈਂਟਸ ਵੀ ਮਜਬੂਰ ਈ ਹੁੰਦੇ ਨੇ।
ਗੇਮਸ ਤਾਂ ਖਿਲਾ ਈ ਸਕਦੇ ਨੇ ਉਹਦੇ 'ਚ ਕਾਹਦੀ ਮਜ਼ਬੂਰੀ ਆ ਗਈ।
ਆ ਹਾਂਜੀ ਇਹ ਤੇ ਹੈ ਕਿਹੜੀ ਗੇਮ ਵਿਚ ਸੀ ਤੁਸੀਂ ਜੂਡੋ ਵਿਚ।
ਹਾਂਜੀ ਭੈਣ ਜੀ।
ਤੇ ਤੁਹਾਨੂੰ ਕਾਫੀ ਜੂਡੋ ਕਰਾਟੇ ਆਉਂਦੇ ਹੋਣੇ ਨੇ ਭੈਣ ਜੀ।
ਉੱਥੇ ਛੇ ਚ ਸੀ ਉਦੋਂ ਤਾਂ ਮੈਂ ਹੁਣ ਤਾਂ ਕਾਫ਼ੀ ਵੱਡੀ ਹੋ ਗਈ ਆ।
ਅੱਛਾ ਅੱਛਾ ਅੱਛੀ ਗੱਲ ਹੈ ਸਾਡਾ ਜੂਡੋ ਕਰਾਟੇ ਵਗੈਰਾ 'ਚ ਇੰਟਰਸਟ ਹੈਗਾ ਸੀ। ਕਈ ਬੱਚਿਆਂ ਦਾ ਫੁੱਟਬੋਲ ਵਿੱਚ ਹੁੰਦਾ ਹੈ ਕਈਆਂ ਦਾ ਹੋਕੀ ਹੋਕੀ ਚ ਆਉਦਾ ਕਈਆਂ ਦਾ ਕ੍ਰਿਕਟ ਚ ਆਉਦਾ ਹੈ ਅਜ ਕੱਲ੍ਹ ਤਾਂ ਕ੍ਰਿਕਟ ਚ ਵੀ ਬਲਕਿ ਲੇਡੀਜ਼ ਕਾਫੀ ਅੱਗੇ ਜਾ ਰਹੀਆ ਗਰਲਸ। ਕ੍ਰਿਕਟ ਵਿੱਚ ਬਹੁਤ ਅੱਗੇ ਜਾ ਰਹੀਆਂ ਨੇ।
ਕਹਿਨੇ ਸ਼ੂਟਿੰਗ ' ਜਾ ਰਹੀਆਂ ਨੇ ਸ਼ੂਟ
ਹਾਂਜੀ ਹਾਂਜੀ ਹੁਣ ਤੇ ਗਰਲਜ਼ ਵੀ ਬੋਆਇਜ਼ ਦੇ ਬਰਾਬਰ ਹੀ ਖੇਲਦੀਆਂ ਨੇ।
ਕਿੰਨਾ ਜ਼ਿਆਦਾ ਉਹਨਾਂ ਨੇ ਨਾਮ ਬਣਾ ਲਿਆ ਆਪਣਾ ਆਪਾਂ ਵੀ ਬਣਾ ਹੀ ਸਕਦੇ।
ਹਾਂਜੀ ਹਾਂਜੀ ਇਹ ਤੇ ਹੈ।
ਤੈਕਨੋਲੋਜੀ ਐੱਡੀ ਵੱਧ ਗਈ ਲੋਕ ਰੀਲਸ ਵੀ ਬਣਾਉਂਦੇ ਨੇ।
ਹਾਂਜੀ ਭੈਣ ਜੀ ਕੀ ਕਰ ਸਕਨੇ ਆ ਚਲੋ ਭੈਣ ਜੀ ਫਿਰ ਜਦੋਂ ਮਿਲਾਂਗੀ ਨਾ ਤੁਹਾਨੂੰ ਫਿਰ ਗੱਲ ਕਰਾਂਗੇ ਗੇਮਸ ਦੇ ਬਾਰੇ। ਬੜਾ ਅੱਛਾ ਟੋਪਿਕ ਉਠਾਇਆ ਤੁਸੀਂ। ਠੀਕ ਏ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ।
ਤੁਸੀਂ ਫੇਰ